ਹਾਂਜੀ।
ਸਤਿ ਸ੍ਰੀ ਅਕਾਲ ਜੀ, ਹੋਰ ਕਿਵੇਂ ਠੀਕ ਹੋ।
ਵਧੀਆ ਵਧੀਆ ਤੁਸੀਂ ਸੁਣਾਓ ਠੀਕ ਹੋ।
ਔਰ ਘਰ ਪਰਿਵਾਰ ਸ ਸਭ ਠੀਕ ਹੈ।
ਸਭ ਵਧੀਆ ਜੀ ਸਭ ਵਧੀਆ ਸਭ ਕਿਰਪਾ ਹੈ ਮਾਲਿਕ ਦੀ ਜੀ ਤੁਸੀਂ ਸੁਣਾਓ ਘਰ ਸਭ ਠੀਕ ਠਾਕ।
ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ।
ਬਸ ਵਧੀਆ ਜੀ ਬਸ ਮੈਂ ਕਿਸੇ ਦੇ ਘਰ ਮਲੇਪਨ ਲਗਾ ਰਿਹਾ ਸੀ।
ਅੱਛਾ
ਤੇ ਹਾਂਜੀ ਹਾਂਜੀ ਬੋਲੋ ਤੁਸੀਂ ਸੇਵਾ ਦੱਸੋ ਜੀ।
ਕੀ ਫਾਇਦੇ ਆ ਵਾਲਪੇਪਰ ਦੇ ਜੀ ਦੱਸੋਗੇ?
ਦੇਖੋ ਜੀ ਫਾਇਦੇ ਤਾਂ ਹੈ ਹੀ ਹੈ ਇੱਕ ਤਾਂ ਦੀਵਾਰ ਦੀ ਲੁੱਕ ਅੱਛੀ ਹੋ ਜਾਂਦੀ ਹੈ ਜੀ। ਠੀਕ ਹੈ ਅਹ ਦੀਵਾਰ ਦੀ ਲੁੱਕ ਅੱਛੀ ਰਹਿੰਦੀ ਹੈ। ਤੇ ਇਹਦੀ ਕੀ ਕਹਿੰਦੇ ਆ ਕੁਆਲਿਟੀ ਵੀ ਅਲੱਗ ਅਲੱਗ ਹੁੰਦੀ ਹੈ।
ਹਮ ਹਮ
ਠੀਕ ਹੈ ਇਹ ਫਲੈਕਸ ਵਾਲਪੇਪਰ ਹੁੰਦੇ ਹੈ ਅਗਰ ਤੁਸੀਂ ਮਤਲਬ ਕਸਟਮਾਈਜ਼ ਲਗਾਉਣਾ ਚਾਹੁੰਦੇ ਹੋ! ਉਹ ਫਿਰ ਥੋੜਾ ਜਿਹਾ ਕੋਸਟਲੀ ਪੈ ਜਾਂਦਾ ਉਹਦੀ ਲਾਈਫ ਵੀ ਅੱਛੀ ਹੈਗੀ ਹੈ। ਹਾਂਜੀ ਹਾਂਜੀ
ਤੁਸੀਂ ਇਹੀ ਕੰਮ ਕਰਦੇ ਹੋ।
ਹਾਂਜੀ ਆਪਣਾ ਅ ਵਾਲਪੇਪਰ ਦਾ ਕੰਮ ਵੀ ਹੈ। ਪ੍ਰਿੰਟਿੰਗ ਔਲ ਟਾਈਪ। ਮਤਲਬ ਸਭ ਤਰ੍ਹਾਂ ਦੀ ਪ੍ਰਿੰਟਿੰਗ ਵੀ ਕਰਦੇ ਆ ਵੈਡਿੰਗ ਕਾਰਡ ਵਗੈਰਾ ਠੀਕ ਹੈ। ਹਾਂਜੀ ਹਾਂਜੀ ਤੇ ਤੁਸੀਂ ਦੱਸੋ ਜੀ ਕੀ ਕਰਾਉਣਾ? ਜਾਂਦੇ ਹੋ- ਕਿਸ ਤਰ੍ਹਾਂ ਦਾ ਤੁਹਾਨੂੰ ਕੰਮ ਚਾਹੀਦਾ ਹੈ।
ਇੱਕ ਉਹ ਚੱਲਿਆ ਨਾ ਇਹਗਾ ਨਵਾਂ ਆ ਜਿਹੜਾ ਚੱਲਿਆ ਹੈਗਾ ਇੱਕ ਤਾਂ ਵਾਲਪੇਪਰ ਹੀ ਹੁੰਦੇ ਹੈਗੇ ਹਨਾ ਇੱਕ- ਇੱਕ ਹੋਰ ਪਤਾ ਨੇ ਉਹਨੂੰ ਸਮਝ ਨੀ ਆ ਰ ਕਿਆ ਕਹਿੰਦੇ ਹੁੰਦੇ ਆ ਪਤਾ ਨੀ ਕੀ ਕਹਿੰਦੇ ਆ
ਅ ਵਾਲਪੇਪਰ ਤੇ ਹੁੰਦੇ ਹੀ ਹੈ। ਅੱਛਾ ਉਹ ਅ ਪੀਵੀ ਪੀਵੀ ਸੀ -ਪੀਵੀ ਸੀ ਵਗੈਰਾ
ਹ। ਸ਼ਾਇਦ ਹਾਂਜੀ। ਪਰ ਇਹੰਨਾ ਹੈਗਾ। ਜਦੋਂ ਮਤਲਬ ਵਾਲ ਪੇਪਰ ਲੱਗ ਜਾਂਦਾ ਹੈਗਾ। ਕਿੰਨੀ ਸ਼ਾਈਨਿੰਗ ਆਉਂਦੀ ਹੈਗੀ ਹੈ। ਕਿੰਨਾ ਫਾਇਦਾ ਹੈ ਨਾ। ਨਾਲੇ ਪਲਾਸਟਰ ਦਾ ਖਰਚਾ ਜਿਆਦਾ ਬਚਦਾ ਹੈਗਾ। ਕਲਰ ਦਾ ਖਰਚਾ ਕਿੰਨਾ ਬਚ।
ਹਾਂ। ਹਾਂ। ਬਿਲਕੁਲ ਬਿਲਕੁਲ। ਦੇਖੋਹ ਜਿਸ ਤਰ੍ਹਾਂ ਹੁਣ। ਦਸ ਬਾਏ ਦਸ ਦੀ ਦੀਵਾਰ ਹੈ। ਸੌ ਫੁੱਟ। ਟ ਨੀਅਰ ਅਬਾਊਟ ਹੋ ਗਿਆ। ਤੁਹਾਡਾ ਠੀਕ ਹੈ। ਸੌ ਫੁੱਟ ਹੋ ਗਿਆ। ਤੇ ਅਹ। ਪੰਦਰਾਂ ਸੌ ਰੁਪਏ ਦਾ ਖਰਚਾ। ਚ ਆਦਾ ਹੈ। ਇੱਕ ਦੀਵਾਰ ਦਾ। ਠੀਕ ਹੈ। ਔਰ। ਤੁਸੀਂ ਇੱਕ ਵਾਰੀ ਲਗਵਾਓਗੇ। ਤੇ ਅੱਠ ਦਸ। ਲ ਆਰਾਮ ਨਾਲ ਨਿਕਲ ਜਾਂਦੇ ਹੈ। ਬਹੁਤ ਅੱਛੇ ਤਰੀਕੇ ਨਾਲ। ਇਹ ਤਾਂ ਹੈ ਹੀ ਹੈ। ਫੇਿਰ ਉਹ ਤਾਂ ਬਿਲਕੁਲ ਸਹੀ ਗੱਲ ਹੈ। ਅੱਛਾ ਪੇਂਟ ਦੀ। ਅਹ ਪਿੰਡ ਜਿਹੜਾ ਹੈਗਾ ਆਪਣਾ। ਤੁਸੀਂ ਕਰਾਓਗੇ ਪੇਂਟ ਤੇ। ਉਹਦੀ ਪੱਪੜੀ ਵਗੈਰਾ ਉਤਰ ਜਾਂਦੀ ਹੈ। ਤੇ ਉਹ ਦੀਵਾਰ ਬੇਕਾਰ ਲੱਗਦਾ। ਦੀਆ
ਉਹੀ ਕਹਿ ਰਹੇ ਆ ਨਾ ਵੀ ਵਾਲਪੇਪਰ ਦਾ ਜ਼ਿਆਦਾ ਫਾਇਦਾ ਹੈਗਾ ਇੱਕ ਤਾਂ ਖਰਚਾ ਘੱਟ ਆਉਂਦਾ ਹੈਗਾ।
ਹਮ ਹਮ ਬਿਲਕ
ਹੁਣ ਇਹੀ ਆਪਾ ਪੇਂਟ ਕਰਵਾਈਏ ਇੱਕ ਤਾਂ ਜ਼ਿਆਦਾ ਖਰਚਾ ਆਊਗਾ ਪਹਿਲਾਂ ਪੇਂਟ ਲਿਆਣਾ ਮਤਲਬ ਕਲਰ ਲਿਆਉਣਾ ਪਊਗਾ ਦੁਕਾਨ ਤੇ ਜਾ ਕੇ ਹਨਾ। ਫਿਰ ਉਹਨੂੰ ਉਹਨੂੰ ਲਵਾਉਣ ਲਈ ਮਤਲਬ ਕੇ। ਕਿੰਨੇ ਹੀ ਦਿਨ ਲੱਗ ਜਾਣਗੇ ਹਨਾ।
ਹਾਂ। ਲੇਬਰ ਵੀ ਦਓਗੇ। ਅੱਛਾ ਜਿਹੜਾ ਤੁਹਾਡਾ ਵਾਲਪੇਪਰ ਵਾਲਾ ਕੰਮ ਹੈ। ਇਹ ਮੰਨ ਕੇ ਚਲੋ ਕਿ ਅਹ ਤੁਸੀਂ। ਅਹ ਅੱਜ ਤ ਤੁਸੀਂ ਸਾਨੂੰ ਦਓਗੇ ਕੰਮ। ਤੇ ਇੱਕ ਰੂਮ ਦੋ। ਜਾਂ ਤਿੰਨ ਘੰਟੇ ਅਸੀਂ ਕਰਕੇ ਦੇ ਦਿੰਦੇ ਹਾਂ।
ਹਾਂਜੀ। ਤੇ ਇਹੀ ਪੇਂਟ ਕਰਨ। ਮਤਲਬ ਕਲਰ ਕਰਨਾ ਹੋਵੇ ਹਨਾ। ਪਹਿਲਾਂ ਤਾਂ ਸਾਰਾ ਸਮਾਨ।
ਸਮਾਨ ਕੱਢਣਾ ਪਊਗਾ। ਜ ਜ ਕਿੰਨਾ ਫਰਨੀਚਰ ਦਾ ਸਮਾਨ ਹੁੰ। ਆਪਣੇ ਘਰਾਂ। ਵਿੱਚ ਬਾਹਰ ਹਮ। ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ। ਸਹੀ ਗੱਲ ਆ। ਸਹੀ ਗੱਲ ਆ। ਹੁਣ ਸਾਰਨ ਤੱਕ ਨਾ ਪਊਗਾ। ਸਾਰਾ ਕੁਛ। ਹਾਂ। ਇਹ ਤੇ ਹੈ ਹੀ ਹੈ। ਹੁਣ ਤੁਸੀਂ ਇਹ ਦੱਸੋ ਕਿ ਤੁਸੀਂ ਮੈਨੂੰ। ਕਦੋਂ ਬੁਲਾ ਰਹੇ ਹੋ। ਤੇ ਤੁਹਾਡਾ ਔਡਰ ਵਗੈਰਾ ਲਈਏ ਅਸੀਂ। ਕੋਈ ਗੱਲ ਨਹੀਂ। ਉਦੋਂ ਵੀ ਦੇ ਦਾਂਗੇ। ਦੱਸ। ਹਾਂਜੀ। ਮਤਲਬ ਫਾਇਦੇ ਤਾਂ ਹੁੰਦਾ ਹੀ ਆ। ਹਰੇਕ ਫਾਇਦਾ ਵੀ। ਨੁਕਸਾਨ ਵੀ ਆ ਨਾ। ਆਪਾਂ ਚਲ ਫਾਇਦੇ ਵੱਲ। ਨਹੀਂ ਫਾਇਦੇ ਤੇ ਦੇਖੋ। ਨੁਕਸਾਨ ਤਾਂ ਕੁਛ ਨਹੀ। ਹੀ ਹੈਗਾ। ਫਾਇਦੇ ਹੀ ਫਾਇਦੇ ਹੈਗਾ। ਠੀਕ ਹੈ। ਉਸ ਤਾਂ ਪੇਂਟ ਪਟ ਜਲਦੀ ਖ਼ਰਾਬ ਹੋ ਜਾਂਦਾ। ਤੇ ਆਪਣਾ ਵਾਲ ਪੇਪਰ ਨਿਕਲ ਜਾਂਦੇ ਆ। ਅੱਠ ਦਸ ਸਾਲ ਬੜਾ। ਛੇ ਤਰੀਕੇ ਨਾਲ ਨਿਕਲ ਜਾਂਦੀ ਆ। ਫਰ ਖਰਚਾ ਵੀ ਤੁਹਾਡਾ। ਅਗਰ ਦਸ ਬਾਏ ਦਸ ਦਾ ਕਮਰਾ ਹੈਗਾ। ਤੇ ਮੰਨ ਕੇ ਚਲੋ। ਅਹ ਪੰਜ ਹਜ਼ਾਰ ਪੰਜ ਸੌ ਦਾ ਖਰਚਾ ਆ ਜਾਂਦਾ ਤੁਹਾਡਾ। ਚੱਲ ਰਹੀਆਂ ਹੈਗੀਆਂ। ਨਾ ਓਹਦੇ ਵਿੱਚ ਸੱਪ ਨਿਕਲ ਆਂਦਾ ਹੈ। ਨਹੀਂ ਨਹੀਂ। ਆਪਣੇ ਕੰਮ ਚ ਇਹਂ ਨੀ ਹੈਗਾ। ਉਹ ਜੇੜੇ ਸਪ ਸੁਪ ਤੁਸੀਂ ਵੇਖ। ਯਾ ਨਿਕਲਦੇ ਹੈ । ਨਹੀਂ। ਉਹ ਪੀਵੀਸੀ ਚ ਹੁੰਦਾ। ਪੀਵੀਸੀ ਜੇੜੀ ਪੀਵੀਸੀ ਸ਼ੀਟ ਹੁੰਦੀ ਨਾ ਉਹਦੇ ਪਿੱਛੇ ਸਪੇਸ ਹੁੰਦਾ। ਠੀਕ ਹੈ ਜੇੜੇ। ਪਿੰਡਾਂ ਪੁੰਡਾਂ ਵਿੱਚ ਘਰ ਹੁੰਦੇ ਆ। ਉਹ ਫੇਰ। ਪਿੰਡਾਂ ਦੇ ਘਰ ਹੁੰਦੇ ਆ। ਉਹ ਪਿੱਛੇ ਕੀੜੇ ਕੂੜੇ ਵੜ ਜਾਂਦੇ ਆ। ਪੀਵੀਸੀ ਚ ਵੜਦੇ ਆ। ਵਾਲ ਪੇਪਰ ਤੇ ਅਸੀਂ ਫੁੱਲ ਪੇਸਟਿੰਗ ਕਰਕੇ ਦਿਨੇ ਆ। ਸਵਾਲ ਹੀ ਨੀ ਹੁੰਦਾ ਕਿ ਮਤਲਬ ਜੇੜਾ ਕੋਈ ਸੱਪ ਸੁੱਪ ਵਗੈਰਾ ਕੁੱਛ ਨਿਕਲ ਜਾਏ ਐਸਾ ਤਾਂ ਕੁਛ, ਨੀ ਹੈਗਾ ਤੁਹਾਡੇ ਮੂੰਹੋਂ ਸੁਣ ਰਹਿਆ ਮੈ। ਸਪ ਦਾ ਤਾਂ ਡਰ ਨਿਕਲ ਜਾਂਦਾ ਚਲੋ ਬੱਚੇ ਹਮ ਹਮ ਬਿਲਕੁਲ ਬਿਲਕੁਲ ਬਿਲਕੁਲ ਸਹੀ ਗੱਲ ਆ ਆਪਣੀ ਜੇੜੀ ਹੁੰਦੀ ਨਾ ਸੁਰੱਖਿਆ। ਸਬ ਤੋਂ ਪਹਿਲਾਂ ਇਹ ਤੇ ਹੈ ਇ ਦੇ ਸਭ ਤੋਂ, ਪਹਿਲਾਂ ਸੁਰੱਖਿਆ ਤੇ ਆਪਣੀ ਹੋਣੀ ਚਾਹੀਦੀ ਹੈ। ਲੇਕਿਨ ਕ ਕਹਿੰਦਾ ਹੈ ਕਿ ਏ ਮਤਲਬ, ਆਲ ਓਵਰ ਕੋਈ ਦਿੱਕਤ ਨੀ ਆਏਗੀ ਤੁਹਾਨੂੰ। ਹਾਂ ਬਿਲਕੁਲ ਬਿਲਕੁਲ। ਬਲਕਿ ਮੈਂ ਤੇ ਅਹ ਜੇੜੇ ਤੁਹਾਡੇ ਗੁਆਂਢੀ ਹੈ ਨਾ।
ਵੈਸੇ ਤਾਂ ਬਹੁਤ ਘੱਟ ਲੋਕ ਆ ਜੇੜੇ ਪੇਂਟ ਕਰਾਉਂਦੇ ਹੈਗੇ ਆ ਉਹ ਕਲਰ ਵਗੈਰਾ ਦਾ ਰਿਵਾਜ਼ ਤਾ ਕਯਾ ਹੈਗਾ। ਨਹੀਂ ਕਰਵਾਉਂਦੇ ਕਲਰ ਕੁਲਰ ਨਹੀਂ ਕਰਵਾਉਂਦੇ ਹੈਗੇ ਉਹ ਸਭ ਦੇ ਘਰਾਂ ਦੇ ਵਿੱਚ, ਵਾਲਪੇਪਰ ਜ਼ਿਆਦਾ ਲੱਗੇ ਹੁੰਦੇ ਹੈਗੇ ਆ।
ਹ ਇਹ ਤੇ ਹੈ ਇ ਹੈ। ਹੀਏ ਨਾਲੇ ਫੇਰ ਮੈਂ ਤੁਵਾਡੇ। ਗੁਆਂਢੀ ਵੀ ਕਰਕੇ ਆਇਆ ਸੀ। ਤੁਹਾਡੇ ਗੁਆਂਢੀ ਦੇ ਘਰ ਕਰਕੇ ਆਇਆ ਸੀ ਕੰਮ।
ਅੱਛਾ ਜੀ।
ਹਾਂ।
ਠੀਕ ਹੈ। ਚਲੋ ਵਧੀਆ ਗੱਲ ਹੈ।
ਨਾ ਤਾਂਹੀ ਤੁਸੀਂ ਮੈਨੂੰ ਕਾਲ ਕੀਤਾ। ਹਾਂ ਹਾਂ। ਬਿਲਕੁਲ ਬਿਲਕੁਲ ਬਿਲਕੁਲ।
ਕੋਈ ਗੱਲ ਨੀ ਤੇ ਤੁਸੀਂ ਮੈਨੂੰ ਦੱਸ ਦੇਣਾ। ਅਗਰ ਤੁਸੀਂ ਮਤਲਬ ਵੋਲਪੇਪਰ ਲਗਵਾਨੇ ਆ ਵੋਲ ਪੇਪਰ ਅਗਰ, ਤੁਸੀਂ ਦੂਸਰੀ ਸ਼ੀਟ ਕਹਿ ਰਹੇ ਸੀ ਉਹ ਲਗਵਾਨੀ ਹੈ ਤੇ ਉਹ ਦੱਸ ਦੇਣਾ। ਹਾਂਜੀੂੰ ਅੱਛਾ।
ਚਲੋ ਉਹ ਤਾਂ ਕੋਈ ਗੱਲ ਨੀ ਦੇਖੋ ਪਤਾ ਕੀ ਹੈ ਇਹਦੇ ਚ ਖਰਚਾ ਤੁਹਾਡਾ ਘੱਟ ਆਏਗਾ।
ਹਾਂਜੀ ਇਹ ਸਭ ਤੋਂ ਫਾਇਦਾ ਵੱਧ ਇਹਦਾ ਇਹੀ ਹੈਗਾ ਵੀ ਇਹਦਾ ਖਰਚਾ ਘੱਟ ਆਉਂਦਾ ਹੈਗਾ ਗਾ ਔਰ ਸਮਾਨ ਦੀ ਬੱਚਤ, ਕਿੰਨੀ ਜ਼ਿਆਦਾ ਹੁੰਦੀ ਹੈ ਹੁਣ ਆਪਾਂ ਕਲਰ ਕਰਾਉਂਨੇ ਆਂ, ਪਹਿਲਾਂ ਤਾਂ ਸਾਰਾ ਉਹੀ ਪਹਿਲਾਂ ਨੀ ਗੱਲ ਹੈ ਨਾ ਪਹਿਲਾਂ ਤਾਂ ਸਾਰਾ ਸਮਾਨ ਢੱਕਣਾ ਪੈਂਦਾ ਹੈਗਾ ਘਰਦਿਆਂ ਨੂੰ ਕਿੰਨਾ ਕਿੰਨਾ ਟਾਈਮ ਬਾਹਰ ਰੱਖਦੇ ਹੈਗੇ ਜਾ ਫੇਰ ਥੋੜੇ ਜੇ ਪੇਂਟ ਦੇ ਕਲਰ ਦੇ ਛਿੱਟੇ ਪੈਣਗੇ ਜਾਂ ਕੁਛ ਵੀ ਆ, ਦੀਵਾਰਾਂ ਤੇ ਤਾਂ ਕਰਦੇ ਕਰਦੇ ਉਹ ਥਲੇ ਜੇੜੇ ਨੀਚੇ ਫਰਸ਼ ਹੁੰਦੀ ਆ ਓਹ ਵੀ ਕਰਾਓ। ਕਰ ਦਿੰਦੇ ਆ ਇੰਨੀ ਸਫਾਈ ਤਾਂ ਨਾਲ ਤਾਂ ਘੱਟ ਹੀ ਕਰਦੇ ਆ ਕੰਮ ਹੈਣਾ।
ਫਰਸ਼ ਸਾਫ਼ ਕਰਦਿਆਂ ਤੁਵਾਨੂ ਇੱਕ, ਇੱਕ ਦੋ ਦਿਨ ਤਾਂ ਵੈੇਸੇ ਲਗ ਜਾਂਦੇ।
ਲੱਗ ਹੀ ਜਾਂਦੇ ਹਾਂ ਤੇ ਉਹ ਦੋ ਦਿਨ ਪਹਿਲਾਂ ਤਾਂ ਦਸ ਦਿਨ ਤਾਂ ਉਸ, ਕੰਮ ਤੇ ਲਾ ਦੇਨੇ ਆ ਸਾਰੇ ਘਰ ਦਾ ਕਰਨ ਕਰਉਣ ਚ ਹੀ। ਹੈਨਾ ਫੇਰ ਕੋਈ ਪੰਜ ਦਸ ਦਿਨ ਉਹ ਕਹਿਣਗੇ ਤੁਹਡੀਆਂ ਫਰਸ਼ਾਂ ਸਾਫ਼। ਕਰਲੋ ਤੁਸੀਂ ਹਨਾ ਇੱਥੇ ਪੇਂਟ ਕਲਰ ਲੱਗ ਗਿਆ ਆ ਕੁਛ ਵੀ ਆ ਕੋਈ ਮਹੀਨੇ ਵਾਂਗ ਗੱਲ ਤੁਰ ਕੇ ਲੈ ਜਾਣਗੇ ਕੋਈ ਫਾਇਦਾ ਨੀ ਨਾ ਹੈਗਾ
ਇੱਕ ਹੋਰ ਵੀ ਗੱਲ ਹੈ ਅ ਮੰਨ ਲਓ ਆਉਣਗੇ ਤੁਹਾਡੇ ਘਰ ਪਿੰਡ ਵਾਲੇ ਠੀਕ ਹੈ ਉਹ ਅਹ ਜਿਹੜੀ ਉਹ ਪਤਾ ਨੀ ਕੀ ਹੁੰਦੀ ਹੈ ਜਿ ਤੇ ਖੜ ਕੇ ਉਹ ਪੇਂਟ ਪੂਟ ਕਰਦੇ ਹੈ ਉਹਦੇ ਉਹਦੇ ਨਾਲ ਸਾਰੇ ਟਾਇਲਾਂ ਤੇ ਪੱਥਰ ਤੇ ਸਕ੍ਰੈਚ ਪਾ ਦਿੰਦੇ ਹੈ ਉਹ ਅਲੱਗ ਉਹ ਅਲੱਗ ਨੁਕਸਾਨ ਹੁੰਦਾ
ਹਮ ਹਮ ਇੱਕ ਤਾਂ ਕਿਸੇ ਨੇ ਆਪਦੀ ਕਮਾਈ ਇੰਨੀ ਔਖੀ ਕਰਕੇ ਕਿਸੇ ਨੇ ਹਨਾ ਪੱਥਰ ਲਵਾਇਆ ਹੁੰਦਾ, ਜੇ ਉਦੋਂ ਇਹੋ ਜਿਹਾ ਕੁਛ ਕਰ ਜਾਂਦੇ ਦਿਲ ਚ ਕਿੰਨਾ ਦੁਖੀ ਹੁੰਦਾ ਗਾ ਵੀ!
ਇਹ ਤਾਂ ਹਾਂ ਇਹ ਤਾਂ ਹੈ ਹੀ ਦੇਖੋ ਜੀ ਅਸੀਂ ਜਿੱਥੇ ਆਪਾਂ ਰੰਗ ਨੂੰ ਤਾਂ ਆਪਾਂ ਸੋਣਾ ਕਈਏ। ਮੈਂ ਹਮ ਮੈਂ ਕਿਹਾ ਜਿੱਥੇ ਜਿੱਥੇ ਅਸੀਂ ਕੰਮ ਕੀਤਾ ਕੰਮ ਵਧੀਆ ਹੀ ਕੀਤੈ। ਹੰਜੀ ਜਿੱਥੇ ਜਿੱਥੇ ਕੰਮ ਕਿਤੈ ਬਲਕਿ ਸਾਨੂੰ ਉਹਨਾਂ ਦੇ ਆਸ-ਪੜੋਸ ਹੋਰ ਐਰਾ- ਵਰਗੈਰਾ ਮਤਲਬ ਜਿਹੜੇ ਜੋ ਵੀ ਰਿਲੇਟਿਡ ਹੁੰਦੇ ਆ, ਹਾ ਹਾ ਹਾ ਸਭ ਦੇ ਸਭ ਸਾਨੂੰ ਮਤਲਬ ਕੰਮ ਦਿੰਦੇ ਆ। ਚਲੋ ਵਧੀਆ ਗੱਲ ਹੈ ਹੰਜੀ ਤੁਹਾਡਾ ਕੰਮ ਚੱਲੀ ਜਾਂਦਾ ਔਰ ਉਹ ਦਾ ਕੰਮ ਘਰ ਸੋਹਣਾ ਲੱਗਣ ਲੱਗ ਗਿਆ। ਹੈਨਾ, ਇਹ ਤਾਂ ਹੈ ਹੀ ਹੈ। ਮੇਰੇ ਕੋਲ ਤਾ ਬੌਸ ਦੋ ਸੈਂਪਲਸ ਵੀ ਆ ਬਹੁਤ ਜ਼ਿਆਦਾ ਹੈਗੇ ਆ ਅਗਰ ਤੁਸੀਂ ਕਹੋਗੇ ਤੇ ਮੈਂ ਤੁਹਾਨੂੰ ਸੈਂਡ ਕਰਦਾਂਗਾ। ਹਾਂਜੀ ਹਾਂਜੀ ਕੋਈ ਗੱਲ ਨੀ। ਹਾਂਜੀ ਮੈਂ ਨਾ ਕਰਣਾ ਕੋਈ ਨੀ ਆਪਣੇ ਆਸ ਪਾਸ ਹੁੰਦੇ ਜਿਨਾਂ ਨੂੰ ਲੱਗਿਆ ਸੋਹਨਾ ਕਵਾ ਲ ਹਾਂ ਹਾਂ ਕੋਈ ਦਿੱਕਤ ਨੀ ਹੈਗੀ ਮਤਲਬ ਤੁਹਾਨੂੰ ਉਹ ਨ ਹੈਗਾ ਕਿ ਮਤਲਬ ਤੁਸੀਂ ਮੇਰੇ ਕੋਲ ਹੀ ਕਰਾਓ ਪਹਿਲੇ ਕੁਆਲਿਟੀ ਦੇਖੋ ਗੁਆਂਢੀਆਂ ਦੇ ਘਰ ਆਪਣੇ ਗਜਾ ਕੇ ਕੁਆਲਿਟੀ ਦੇਖ ਲੈਣਾ ਅਗਰ ਤੁਹਾਨੂੰ ਅੱਛਾ ਲੱਗੇਗਾ ਤੇ ਤੁਸੀਂ ਕ ਲੈਣਾ
ਹਾਂਜੀ ਤਾਂ ਹੀ ਹਾਂਜੀ ਲੋਕ ਬਹੁਤ ਵੱਡੇ ਵੱਡੇ ਜ਼ਿਮੀਂਦਾਰ ਮਹਾਜਨ ਸਭ ਤੋਂ ਜਿਆਦਾ ਮ ਪਹਿਲੇੇ ਨ ਹੁੰਦੇ ਹੁਣ ਤ ਗਰੀਬ ਘਰਾਂ ਦੇ ਵਿੱਚ ਵੀ ਇਕੱਲੇ ਵਾਲ ਪੇਪਰ ਹੀ ਲੱਗੇ ਦਿਖਾਈ ਦਿੰਦੇ ਆ ਹਨਾ? ਹੰਜੀ ਹੁਣ ਤਾਂ
ਸ ਥੋੜਾ ਲ ਹਮ ਇਹ ਤੇ ਇਹ ਤੇ ਮੈਂ ਤੁਹਾਨੂੰ ਦੱਸਿਆ ਸੀ ਕੀ ਸਸ ਤੇ ਵਾਲੇ ਇੱਕ ਹੋਰ ਵੀ ਆਉਂਦੇ ਆ ਕਸਟਮਾਈਜ਼ ਕਹਿੰਦੇ ਆ ਉਹਨੂੰ। ਉਹ ਤੁਥੋੜੀ ਅਗਰ ਮਤਲਬ ਤੁਸੀਂ ਹੋਰ ਜਾਦਾ ਪੈਸੇ ਖਰਚ ਸਕਦੇ ਹੋ? ਤੇ ਕਸਟਮਾਈਜ਼ ਆਉਂਦੇ ਆ, ਕਸਟਮਾਈਜ਼ ਲਗਵਾ ਲੋ। ਉਹਦੇ ਵਿੱਚ ਕੀ ਹੋਏਗਾ ਐਚ- ਡੀ-ਪ੍ਰਿੰਟ ਮਿਲੇਗਾ ਤੁਹਾਨੂੰ। ਠੀਕ ਹੈ। ਐਚ-ਡੀ- ਪ੍ਰਿੰਟ ਮਿਲੇਗਾ, ਮੰਨ ਲਓ ਤੁਸੀਂ ਕੁੱਝ ਵੀ ਮੈਨੂੰ ਆਪਣੇ ਵੱਲੋਂ ਇ ਦੇਓਗੇ ਨਾ ਡਿਜ਼ਾਇਨ, ਹਾਂਜੀ ਪੂਰਾ ਐਚ-ਡੀ ਕਲੀਅਰ ਆਏਗਾ। ਠੀਕ ਹੈ, ਹਾਂਜੀ।
ਚਲੋ
ਠੀਕ ਹੈ, ਠੀਕ ਹੈ ਫਿਰ, ਹਾਂਜੀ, ਤੁਹਡਾ ਕੰਮ ਚੱਲਦਾ ਰਵੇ। ਹਾਂਜੀ? ਮੈਂ ਕਿਹਾ ਵਧੀਆ ਗੱਲ ਆ ਜੀ ਤੁਹਾਡਾ ਕੰਮ ਬਹੁਤ ਵਧੀਆ ਹੈਗਾ ਘਰਾਂ ਨੂੰ ਸੋਹਣਾ ਪਕਾਉਣਾ ਜੇ ਆਹੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਬਿਲਕੁ। ਤੁਹਡਾ ਕੰਮ ਵੀ ਚੱਲ ਰਿਹਾ ਮਾਲਕ ਦੀ ਕਿਰਪਾ ਜੀ ਦੇਖੋ ਜੋ ਉਹਨੇ ਜੋ ਉਹਨਾਂ ਜਿਸ ਤਰਾਂ ਰਜਾ ਚ ਰੱਖਣਾ ਠੀਕ ਐ ਨਾ ਤੁਹਾਡੀ ਆਸ਼ੀਰਵਾਦ ਤੁਹਾਡੀ ਦੁਆ ਚਾਹੀਦੀ ਐ ਬਸ ਹਾਂਜੀ ਹਾਂਜੀ ਹਾਂਜੀ ਤੇ ਕੋਈ ਨੀ ਮੈਨੂੰ ਦੱਸ ਦੇਣਾ ਜਿਸ ਤਰ੍ਹਾਂ ਤੁਹਾਡਾ ਜ ਹੋਏਗਾ ਮੈਨੂੰ ਦੱਸ ਦੇਣਾ ਤੁਸੀ। ਕੋਈ ਗੱਲ ਨੀ, ਠੀਕ ਐ ਸਤਿ ਸ੍ਰੀ ਅਕਾਲ। ਤੇ ਹਾਂਜੀ, ਠੀਕ ਐ। ਚਲੋ ਠੀਕ ਐ ਜੀ ਓਕੇ-ਓਕੇ ਜੀ।
ਹਾਂਜੀ।
ਹਾਂ